ਹਾਂਜੀ,
ਸਤਿ ਸ੍ਰੀ ਅਕਾਲ ਭੈਣ ਜੀ ਔਰ ਕਿੱਦਾ ਠੀਕ ਓ।
ਵਧੀਆ ਤੁਸੀਂ ਸੁਣਾਓ।
ਹਾਂਜੀ, ਵਧੀਆ ਜੀ ਹੋਰ ਕਿੱਦਾਂ ਸਾਰੇ ਘਰ ਪਰਿਵਾਰ ਚ ਠੀਕ ਐ ਆਪਣੇ।
ਹੋ ਕੇ ਬਸ ਹੁਣੇ ਫ੍ਰਰੀ ਹੋਏ। ਤੁਹਾਡੀ ਹੋ ਗਈ ਰੋਟੀ ਪਾਣੀ।
ਹਾਂਜੀ, ਕਦੋਂ ਦੀ ਹੋ ਗਈ ਰੋਟੀ ਅਸੀਂ ਤਾਂ ਪਹਿਲੇ ਬਾਹਰ ਗਈ ਸੀ ਇੱਥੇ ਮੋਲ ਚ
ਅੱਛਾ-ਅੱਛਾ।
ਇੱਕ ਇੱਕ ਖੇਡਣ ਲਈ ਅੱਜ ਦੁਪਹਿਰ ਤੋਂ ਅੱਜ ਉੱਥੇ ਹੀ ਮਤਲਬ ਬਾਹਰ ਹੀ ਸੀ ਜ਼ਿਆਦਾ ਕਰਕੇ ਅਸੀਂ ਘੁੰਮਣ ਫਿਰਨ ਚ ਹਾਂਜੀ-ਹਾਂਜੀ। ਵਿਕੈਂਨਡ ਤਾਂ ਚਲੋ ਹੋ ਹੀ ਜਾਂਦਾ ਬੱਚਿਆਂ ਨਾਲ ਤਾਂ।
ਹਾਂ, ਜ਼ਰੂਰੀ ਵੀ ਐ ਬੱਚਿਆਂ ਨੂੰ ਹੁੰਦਾ ਸੈਟਰਡੇ ਸੰਡੇ ਛੁੱਟੀ ਹੁੰਦੀ ਤਾਂ ਉਹਨਾਂ ਨੂੰ ਹੁੰਦਾ ਕਿ ਬੰਦਾ ਬਾਹਰ ਨਿਕਲੇ
ਹਾਂਜੀ, ਅੱਜ ਮੋਲ ਗਏ ਸੀ ਉਹਨਾਂ ਨੂੰ ਕਾਫੀ ਸਾਰੇ ਚੀਜ਼ਾਂ ਉੱਥੇ ਜੋ ਪਲੇਸ ਹੁੰਦਾ ਨਾ।
ਹਾਂਜੀ-ਹਾਂਜੀ।
ਇੰਨੇ ਵੱਖਰੇ ਵੱਖਰੇ ਉੱਥੇ ਖੇਡਣ ਵਾਲੀ ਚੀਜ਼ਾਂ ਬੱਚਾ ਦੀ ਬੱਚੇ ਦੇਖ ਦੇਖ ਕੇ ਇਨੇ ਹੋ ਜਾਂਦੇ ਹਾਂਜੀ ਬੋਲੋ।
ਹੂੰ, ਉਹੀ ਬੱਚਿਆਂ ਦੇ ਲਈ ਕਿੰਨਾ ਕੁਛ ਹੈਗਾ ਸਾਡੇ ਟਾਈਮ ਵਿੱਚ ਤਾਂ ਕੁਛ ਵੀ ਨਹੀਂ ਸੀ। ਇੰਡੋਰਸ ਆਊਟਡੋਰ ਗੇਮ ਸੀ ਆਪਾਂ ਉਈ ਗੇਮਸ ਵਗੈਰਾ ਖੇਡਦੇ ਸੀ ਬਟ ਉਹਦੇ ਵਿੱਚ ਆਪਣਾ ਮਜ਼ਾ ਸੀ ਕਿ ਮਤਲਬ ਬਾਹਰ ਆਪਣੇ ਦੋਸਤਾਂ ਨਾਲ ਆਪਣੇ ਭਰਾ ਭੈਣ ਨਾਲ ਆਪਾਂ ਸਾਰੇ ਖੇਡਦੇ ਸੀ। ਉਹ ਜੇ ਉਹ ਚੀਜ਼ ਹੁਣ ਅੱਜ ਦੇ ਬੱਚਿਆਂ ਨੂੰ ਨਹੀਂ ਮਿਲ ਰਹੀ ਐ।
ਸਈ ਗੱਲ ਐ ਸਈ ਗੱਲ ਐ।
ਆਪਾਂ ਨਾਲ ਰਹਿੰਦੇ ਸੀ ਬੱਚਿਆਂ ਨੂੰ ਮਤਲਬ ਰਿਸ਼ਤਿਆਂ ਹੁਣ ਸੀ ਵੈਲਿਊ ਵਗੈਰਾ ਸੀ।
ਆਪਣੇ ਟਾਈਮ ਤੇ ਜੋ ਖੇਡਣ ਵਾਲੀ ਚੀਜ਼ਾਂ ਹੈਗੀ ਸੀ ਵੋ ਬਣਾਏ ਹੋਏ ਖੇਡ ਸੀ ਜਿੱਦਾਂ ਅਹ ਲੱਕੜ ਵਾਲੀ ਚੀਜ਼ਾਂ ਚੀਜ਼ਾਂ ਹੁੰਦੀ ਸੀ। ਪੱਥਰ ਵਾਲੀ ਚੀਜ਼ਾਂ ਹੁੰਦੀ ਸੀ, ਉਹਦੇ ਨਾਲ ਜਿੱਦਾਂ ਕੋਈ ਡੱਬਾ ਹੁੰਦਾ ਸੀ ਉਹਦੇ ਨਾਲ ਖੇਡੀ ਆਪਣੇ ਆਪਣੇ ਖੇਲ ਹੁੰਦੇ ਸੀ। ਅੱਜ ਕੱਲ ਦੇ ਬੱਚਿਆਂ ਨੂੰ
ਹਾਂਜੀ, ਹੁਣ ਤਾਂ ਪਤਾ ਹੀ ਨਹੀਂ ਔਰ ਮੋਲ ਚ ਜਾਓ ਇੰਨੇ ਖਿਡੌਣੇ ਨੇ ਔਰ ਉਹ ਵੀ ਇੰਨੇ ਪੈਸੇ ਲਾਏ ਹੋਏ ਨੇ ਹਰ ਇੱਕ ਗੇਮ ਦੇ ਵਿੱਚ ਅੱਛਾ।
ਹੂੰ, ਉਹ ਸਾਰੇ ਮਤਲਬ ਉਹੀ ਹੋ ਗਿਆ ਬੰਦਾ ਬੱਚੇ ਜਿਹੜੇ ਹੈਗੇ ਨੇ ਅੰਦਰ ਪੈ ਕੇ ਆਪਣੇ ਗੇਮਸ ਵਗੈਰਾ ਉਸ ਸਾਰੇ ਖੇਡ ਰਹੇ ਹੁਣ ਜਿਹੜੇ ਬਾਹਰ ਆਪਾਂ ਗੇਮ ਖੇਡਦੇ ਸੀ ਭਰਾ ਭੈਣਾਂ ਨਾਲ ਆਪਣੇ ਦੋਸਤਾਂ ਨਾਲ ਖੇਡਦੇ ਸੀ। ਉਹਦਾ ਆਪਣਾ ਵੱਖਰਾ ਹੀ ਮਜ਼ਾ ਸੀ।
ਹੂੰ। ਹੂੰ, ਪਰ ਟੈਕਨੋਲੋਜੀ ਵੀ ਤਾਂ ਦੇਖੋ। ਇੱਕ ਇੱਕ ਤਰਫਾ ਤਾਂ ਟੈਕਨੋਲੋਜੀ ਬੋਲ ਸਕਦੇ ਦੇ ਚੀਜ਼ਾਂ ਹਨਾ। ਜਿੱਦਾਂ ਟੈਕਨੋਲੋਜੀ ਇੰਨੀ ਵੱਧ ਗਈ ਐ। ਗੇਮ ਜੋਨ ਬਹੁਤ ਜਿਆਦਾ ਲਾਏ ਪਏ ਨੇ ਬੱਚਿਆਂ ਵਾਸਤੇ ਮਤਲਬ ਬੱਚਿਆਂ ਨੂੰ ਅਟਰ੍ਰੈਕਟਿਵ ਕਰਦੀ ਉਹ ਸਾਰੀ ਚੀਜ਼ਾਂ। ਕਿ ਹਾਂ ਮੰਮਾ ਮੈਨੇ ਆਹ ਖੇਡਣਾ ਮੈਨੂੰ ਇਹ ਖੇਡਣਾ ਹਨਾ ਸਾਰਾ ਕੁਛ ਆਹ ਚੀਜ਼ ਦੇਖ! ਕੀ ਖੇਡਣਾ ਉਹਨਾਂ ਨੂੰ
ਬੱਚੇ ਵੀ ਕਰ ਕੀ ਕਰਨਗੇ ਉਹਨਾਂ ਦੇ ਸਾਹਮਣੇ ਸਾਰੀ ਚੀਜ਼ਾਂ ਆ ਰਹੀ ਐ ਤੇ ਫਿਰ ਓ ਵੱਲ ਜਾਂਦੇ ਨੇ ਕਰਦੇ ਨੇ ਸਾਡੇ ਕੋਲ ਕੀ ਸੀ ਨਹੀਂ ਸਾਨੂੰ ਸੀ ਕਿ ਸਾਡੇ ਭਰਾ ਭੈਣ ਹੈਗੇ ਆਪਾਂ ਉਹਨਾਂ ਦੇ ਨਾਲ ਖੇਡਣਾ। ਉਹਨਾਂ ਨਾਲ ਟਾਈਮ ਬ ਤਾਂ ਕਰਕੇ।
ਹਾਂਜੀ, ਉਹੀ ਕਹਿ ਰਹੇ ਨਾ ਅਸੀਂ ਜਦੋਂ ਦੇਖਣ ਜਦੋਂ ਲੈ ਕੇ ਗਈ ਮੈਂ ਉਹਨਾਂ ਨੂੰ ਮੋਲ ਚ ਤਾਂ ਉੱਥੇ ਮਤਲਬ ਬੱ ਚਿਆਂ ਦੇ ਟ੍ਰੇਨ ਜਿੱਦਾਂ ਲੰਬੀ ਸਾਰੀ ਟ੍ਰੇਨ ਹੁੰਦੀ ਕਿੱਦਾਂ ਮਤਲਬ ਫੈਸੀ ਫੈਸੀ ਟਾਈਪ ਦੇ ਵੱਖਰੇ ਵੱਖਰੇ ਡਿਜ਼ਾਇਨ ਦੇ ਬਣਾਈ ਪਈ ਐ ਨਾਲੇ ਜਿ ਦਾ ਬੋਲਿੰਗ ਦਾ ਹੋ ਗਿਆ ਛੋਟੇ-ਛੋਟੇ ਤੇ ਜਿੱਦਾਂ ਉਹ ਬੋਲ ਬੋਲਿੰਗ ਕਰਦੇ ਨੇ ਆਗੇ ਪੁੱਲ ਹੁੰਦਾ ਓ। ਮਤਲਬ ਫੇਕਣਾ ਹੋ ਹਨਾ ਇੱਕਦਮ ਛੋਟੇ ਛੋਟੇ ਆ ਮਸ਼ੀਨਸ ਬਣਾਏ ਦੇ ਬਹੁਤ ਬਹੁਤ ਡਿਫਰੰਟ ਉਹਦੇ ਉੱਥੇ ਖਿਡੌਣੇ ਹੈਗੇ ਸੀ। ਜਿੱਦਰ ਟਰੈਂਪਲੀਨ ਹੋ ਗਿਆ ਉੜੀਆਂ ਮਾਰਨਾ।
ਹੂੰ-ਹੂੰ,
ਖਿਡੌਣੇ।
ਅੱਜ ਕੱਲ ਬਹੁਤ ਸਾਰੀ ਚੀਜ਼ਾਂ ਆ ਗਈਆਂ ਸਾਡੇ ਟਾਈਮ ਤਾਂ ਬਿਲਕੁਲ ਵੀ ਕੁਛ ਹੀ ਨਹੀਂ ਸੀ। ਬਟ, ਮਜ਼ਾ ਆਉਂਦਾ ਸੀ। ਆਪਣਾ ਖੇਡਦੇ ਸੀ। ਆਪਾਂ ਕਿੰਨਾ ਕੁ ਛੁਪਨ- ਛੁਪਾਈ ਹੋ ਗਿਆ। ਉਚ-ਨੀਚ ਦਾ ਪਾਪੜਾ ਹੋ ਗਿਆ। ਬੱਤੀ ਜਾਣਦੇ ਸੀ ਤਾਂ ਸਭ ਤੋਂ ਪਹਿਲਾਂ ਇਹ ਹੁੰਦਾ ਸੀ। ਚਲੋ, ਆਪਣੇ ਚੁੱਪ ਛਪਾਈ ਕਿਹੜੇ ਹੁਣ ਤਾਂ ਬੱਤੀ ਵੀ ਨੀ ਹੈਗੀ ਹੈ। ਤਾਂ ਹੁਣ, ਤਾਂ ਹੋਰ ਮਜ਼ਾ ਹੈਗਾ। ਕਿਟਚ
ਹਮ ਪਹਿਲੇ ਕਿੱਦਾਂ ਚਾਰ ਥੱਲੇ- ਥੱਲੇ ਹੁੰਦੇ ਸੀ। ਔਰ ਬੱਚੇ ਖੇਡੀ ਸਾਹਮਣੇ ਵਧੀਆ ਸ ਚੀਜ਼ਾਂ ਖੁੱਲੀ ਥਾਂ
ਸਾਰੇ ਖੇਡਦੇ ਸੀ। ਛਤਾ ਵੀ ਇਹ ਆਪਸ ਚ ਜੁੜੀ ਹੁੰਦੀ ਸੀ। ਤਾਂ ਮਤਲਬ ਅਹ ਪੜੋਸ ਉਸ ਵਾਲੇ ਜਿਹੜੇ ਹੁੰਦੇ ਸੀ, ਬੱਚੇ ਹੁੰਦੇ ਸੀ। ਮਤਲਬ ਆਪਾਂ ਜਿਹੜੇ ਸੀ, ਆਪਣੇ ਪੜੋਸ ਵਾਲੇ ਹੀ ਬਹੁਤ ਇਨਾਫ਼ ਸੀ ਕਿ ਉਹਦੇ ਵਿੱਚ ਹੀ ਸਾਰੇ ਖੇਡ ਲੈਂਦੇ ਸੀ।
ਹਮ- ਹਮ, ਔਰ ਇੱਥੇ ਹੁਣ ਬਿਲਡਿੰਗਾਂ ਇੰਨੀ ਵੱਡੀ- ਵੱਡੀ ਬਣਾਉਣ ਲੱਗੇ। ਉਹ ਅੰਦਰ ਹੀ ਬੈਠੀ ਉਹ ਫਲੈਟ ਚ ਹੀ ਬੈਠੀ। ਠੇਹਰੋ। ਬਾਹਰ ਨਿਕਲਦਾ ਟਾਈਮ ਨੀ ਬੱਚੇ ਕੀ ਖੇਡੇ ਗੇ। ਫ ਬਾਹਰ ਹੀ ਓਪਸ਼ਨ ਨੇ ਉਹਨਾਂ ਨੂੰ ਖੇਡ ਕਹਿੰਦਾ ਦਾ।
ਉਹ ਬੱਚਾ ਤਾਂ ਗੇਮਿੰਗ ਜ਼ੋਨ ਹੀ ਹੈ। ਗੇਮਿੰਗ ਜ਼ੋਨ ਅੰਦਰ ਵੜ ਕੇ ਆਪਣਾ ਅੰਦਰ ਉੱਥੇ ਖੇਡੀ ਜਾਂਦੇ ਨੇ ਉੱਥੇ ਹੀ ਆਪਣਾ ਕੈਰਮ ਬੋਰਡ ਹੋ ਗਿਆ। ਮਛ ਇਹਨਾਂ ਦੇ ਥਰੂ ਖੇਡ ਜਾਂਦੇ ਨੇ। ਹਨ। ਬਾਹਰ ਹੀ ਨਲਦੇ। ਕਈਂ ਕੁ ਬਾਹਰ ਥੋੜਾ ਆਊਟਡੋਰਸ ਵਗੈਰਾ ਬਾਹਰ ਤੇ ਗੇਮ ਖੇਡਦਾ। ਥੋੜਾ ਆਪਣਾ ਐਕਸਰਸਾਈਜ਼ ਵੀ ਹੋ ਜਾਂਦੀ। ਉਹਦੀ ਬ ਬੱਚਾ ਤੰਦਰੁਸਤ ਵੀ ਰਹਿੰਦਾ ਹੈ। ਹਾਂ, ਉਹਦੇ ਤਬੀਅਤ ਵੀ ਅੱਛੀ ਰਹਿੰਦੀ ਹੈ। ਫੁਰਤੀਲਾ ਵੀ ਬਣਦਾ ਹੈ।
ਉਹ ਘਰੇ ਬੈਠੇ ਰਹਿੰਗੇ ਬੱਚੇ। ਫਿਰ ਦੇਖੋ, ਮੋਬਾਇਲ ਇਹਨਾਂ ਨੂੰ ਹੱਥ ਰਕ ਚ ਚਾਹੀਦਾ। ਬੱਚੇ ਸ ਜਾਂਦੇ ਨੇ ਅੱਜ ਕੱਲ੍ਹ ਬੱਚਿਆਂ ਦੇ ਇੰਨੇ ਕ ਬਣਾਏ। ਜਾ ਰਹੇ ਨੇ ਹਨਾ। ਮੋਬਾਇਲ ਚ ਇੰਨੇਦੇ ਨੇ ਹਾਂਜੀ ਐਵੇਂ ਹੀ ਹੁੰਦਾ। ਚਾਹਦਾ ਉਹਨਾਂ ਨੂੰ ਕਿ ਦੇਖੀ ਜਾਓ, ਦੇਖੀ ਜਾਓ।
ਹਮ। ਪਹਿਲਾਂ ਤਾਂ ਕਾਰਟੂਨ ਵਿੱਚ ਕੀ ਹੈਗੀ। ਪਹਿਲਾਂ ਬੱਚਿਆਂ ਨੂੰ ਦਿਖਾਉਣਗੇ ਇਹ ਜਿ ਕਾਰਟੂਨ ਹੈਗੇ ਨੇ। ਬਟ, ਉਹਦੇ ਹੀ ਰਿਲੇਟਡ ਉਹਦੇ ਹੀ ਤਰ੍ਹਾਂ ਦਾ ਕੁਛ ਗੇਮ ਬਣਾ ਦੇਣਗੇ। ਫਿਰ ਬੱਚਾ ਕੀ ਹੁੰਦਾ ਫੇਰ ਉਹਦੇ ਵੱਲ ਜਾਂਦਾ ਹੈ। ਪਹਿਲਾਂ ਤਾਂ ਉਹ ਕਾਰਟੂਨ ਵੇਖੇਗਾ। ਉਹਦੇ ਬਾਅਦ ਚ ਫੋਨ ਚੱਕੂਗਾ। ਫੇਰ ਉਹੀ ਗੇਮ ਖੇਡੇ ਗਾ। ਫੇਰ ਉਹੀ ਚੀਜ਼ਾਂ ਵੀ ਮੰਗੇਗਾ। ਉਹਦੇ ਰਿਲੇਟਿਡ ਕੀ ਹੈ। ਉਹਦੀ ਸਟੇਸ਼ਨਰੀ ਉਹਦੇ ਪੈਨ, ਪੈਨਸਿਲ ਸਾਰਾ ਕੁਛ ਆ ਜਾਏਗਾ। ਬੱਚਾ ਫੇਿਰ ਉਹਦੇ ਵੱਲ ਹੀ ਜਾਂਦਾ ਹੈ।
ਸਹੀ ਹੀ ਹੁੰਦਾ। ਉਹ ਇੱਕ ਵਾਰ ਮੋਬਾਈਲ ਸਰਚ ਕਰਤਾ ਨਾ ਬੱਚੇ ਨੇ ਕਿ ਹਾਂ। ਯ ਅੱਜ ਚੀਜ਼ ਦੇਖਣੀ ਹੈ। ਇੱਕ ਵਾਰੀ ਉਹਨੇ ਕੀਤੀ ਤੂੰ ਸਾਰੇ ਤਾਂ ਜਾਣੀ ਹੈ।
ਨਹੀਂ ਸਹੀ ਗੱਲ ਹੈ। ਬੱਚਿਆਂ ਨੂੰ ਅੱਜ ਕੱਲ ਪਟਕਾਉਣ ਵਾਲੀ ਚੀਜ਼ਾਂ ਬਹੁਤ ਸਾਰੀ ਹੈ। ਬਹੁਤ ਸਾਰੇ ਇੱਕ ਤਾਂ ਗੇਮ ਇਹੋ ਜਿਹੇ ਬਣ ਗ ਗਏ ਨੇ। ਫੇਰ ਉਹ ਟੀ ਵੀ ਵੀ ਨੀ ਮੰਨਦੇ ਹੁਣ ਆਪਾਂ ਟੀ ਵੀ ਕਿੱਥੇ ਵੇਖਦੇ ਸੀ। ਸਾਡਾ ਆਪਾਂ ਸਕੂਲ ਤੋਂ ਸਾਨੂੰ ਥੋੜਾ ਟਾਈਮ ਦੇ ਲ ਮਿਲਿਆ ਤਾਂ ਆਪਾਂ ਜਾ ਕੇ ਖੇਡਦੇ ਸੀ ਬੱਚਿਆਂ ਦੇ ਨਾਲ, ਥੱਕ ਗਏ ਰੋਟੀ ਖਾਤੀ ਉਹਦੇ ਬਾਅਦ ਆਪਾਂ ਸੋ ਗਏ। ਹਰ ਇਕ ਕਰਦੇ ਸੀ। ਉਹਦੇ ਵਿੱਚ ਮਤਲਬ ਤਬੀਅਤ ਵੀ ਅੱਛੀ ਰਹਿੰਦੀ ਸੀ। ਤੰਦਰੁਸਤ ਵੀ ਰਹਿੰਦੇ ਸੀ ਤਾਂ ਪਟਕਮ ਧਿਆਨ ਵੀ ਨਹੀਂੀ ਪਟਕਦਾ ਸੀ।
ਅੱਜ ਤਾਂ ਗੱਲ ਤਾਂ ਟੀ ਵੀ ਵੀ ਨੀ ਹੈ। ਟੀ ਟੀ ਵੀ ਨੀ ਲੱਗਦੀ ਹੈ। ਮੋਬਾਇਲ ਦਾ ਇੰ ਬ ਮੋਬਾਇਲ ਚ ਸਾਰੇ ਛੋਟੇ ਸਾਰੇ ਵੱਢਡੀ ਜਾਂਦੇ ਨੇ ਕਿਉਂਕਿ ਉਹ ਮਤਲਬ ਇੱਕ ਲਾਲਾ ਜੀ ਆ ਗਈ। ਹੁਣ ਤੁਹਾਨੂੰ ਪਤਾ ਚੱਲ ਪਿਆ। ਪਿੱਛੇ ਦੇਖੋ, ਕਿੰਨਾ ਚੀਜ਼ਾਂ ਬਣਾਣਾ ਕਰਨਾ, ਲੋਕ ਸਾਰੇ ਇੰਟਰਸਟ ਭਜਦੇ ਨੇ, ਕਰਦੇ ਨੇ।
ਸਈ ਗੱਲ ਏ, ਬੱਚੇ ਵੀ ਬਿਚਾਰੇ
ਹਾਂਜੀ।
ਮੈਂ ਕਹਿ ਰੀ ਆ ਬੱਚਿਆਂ ਦਾ ਵੀ ਕੀ ਕਸੂਰ ਹੈ? ਕਦੀ ਵੇਖਿਆ ਜਾਏ, ਅਗਰ ਸੋਚੋ ਵੀ ਤਾਂ ਬੱਚਿਆਂ ਦਾ ਕੀ ਹੈ? ਬੱਚਾ ਦੇ ਸਾਹਮਣੇ ਸਾਰਾ ਕੁਛ ਆਇਆ ਹੈ। ਸਾਡੇ ਸਾਹਮਣੇ ਏਹ ਸਭ ਪਟਕਾਣ ਵਾਲੀਆਂ ਚੀਜ਼ਾਂ ਨਈ ਸ ਸੀ, ਆਪਾਂ ਕਾਣੀਆਂ ਵਗੈਰਾ ਸੁਣਦੇ ਸੀ। ਮਾਂ ਪਿਓ ਸਾਡੇ ਉਹੀ ਸੁਣਾਉਂਦੇ ਸੀ। ਆਪਾਂ ਫੇਰ ਉਹ ਖੇਡਦੇ ਸੀ, ਸਾਨੂੰ ਦੋ ਚਾਰ ਗੇਮਸ ਹੁੰਦੇ ਸੀ, ਆਪਣਾ ਉਹੀ ਖੇਡਦੇ ਰਹਿੰਦੇ ਸੀ।
ਹੁਣ ਐਨੀ ਸਾਰੀ ਚੀਜ਼ਾਂ ਹੈਗੀਆਂ ਮਤਲਬ, ਕਾਊਂਟਿੰਗ ਵਿੱਚ ਵੀ ਨਹੀਂ ਆਉਂਦੀ, ਤੁਸੀਂ ਕਾਊਂਟ ਵੀ ਕਰਨ ਬੈ ਠੋਗੇ ਨਾ ਦਾ ਬਾਊਂਸ ਹੋ ਜਾਏਗੇ, ਅਨਗਿਨਤ। ਤੁਸੀਂ ਮਤਲਬ ਔਰੀ ਹਾਂ, ਹਰ ਚੀਜ਼ ਕੋਈ ਕਾਉਂਟਿੰਗ ਨਈ ਔ ਤੇ। ਉਹਉ ਬੱਚਿਆਂ ਨੂੰ ਜਿੰਨਾ ਮਤਬ ਕਿ ਉ ਸਮਝਾਉਣਾ ਪੈਣਾ ਸਾਨੂੰ ਬੱਚੇ ਨੂੰ, ਕਿ ਨਹੀਂ ਮਤਲਬ ਠੀਕ ਹੈ, ਤੁਸੀਂ ਅਗਰ ਖੇਡਣਾ ਚਾਹੁੰਦੇ ਹੋ ਤਾਂ ਖੇਡੋ, ਲੇਕਿਨ ਬਾਹਰ ਤੇ ਵੀ ਗੇਮਸ ਹੁੰਦੇ ਨੇ। ਤੁਸੀਂ ਉਹ ਖੇਡੋ, ਉਹਦਾ ਕੀ ਫਾਇਦਾ ਕੀ ਹੋਏਗਾ ਤੁਹਾਨੂੰ? ਉਹ ਸਭ ਚੀਜ਼ਾਂ ਸਾਨੂੰ ਦੱਸਣੀ ਪਏਗੀ। ਤਾਂ ਏਹ ਫੇਰ ਉਹ ਬੱਚੇ ਮੰਨਣ ਗੇ, ਉਹਨਾਂ ਦੇ ਨਾਲ ਤੁਹਾਨੂੰ ਆਪ ਵੀ ਖੇਡਣਾ ਪੈਣਾ ਏ, ਕਿ ਹੁਣ ਉਹਨਾਂ ਨੂੰ ਲੱਗੇਗਾ ਨੀ, ਮੰਮਾ ਪਾਪਾ ਵੀ ਸਾਡੇ ਨਾਲ ਨਾਲ ਖੇਡ ਰਹੇ ਹੇਗੇ। ਆਹ ਤਾਂ ਬਹੁਤ ਇੰਟਰਸਟਿੰਗ ਖੇਲ ਹੈ ਆਪਾਂ ਖੇਡਾਂਗੇ, ਮਜ਼ਾ ਆਏਗਾ। ਕੁਛ ਉਹਨਾਂ ਨੂੰ ਉਸ ਸਤਬ ਉਹਦੇ ਕੀ ਅਹ ਫਾਇਦੇ ਹੈਗੇ ਨੇ, ਕੀ ਨੁਕਸਾਨ ਹੈਗੇ ਨੇ? ਕਿ ਬੱਚਾ ਅਗਰ ਅ ਅੰਦਰ ਬਹਿ ਕੇ ਖੇਡੇਗਾ, ਉਹਦੇ ਕੀ ਨੁਕਸਾਨ ਹੈਗੇ ਨੇ, ਉਹਨਾਂ ਦੇ ਨਾਲ ਲੱਗਣਾ ਪਏਗਾ। ਜਿੰਨਾ ਅ ਆਪਾਂ ਵੀ, ਉਹਨਾਂ ਦੇ ਨਾਲ ਲੱਗਾਂਗੇ, ਔਨਾ ਜ਼ਿਆਦਾ ਉਹਨਾਂ ਨੂੰ ਉਸ ਚੀਜ਼ ਦਾ ਪਤਾ ਲੱਗੇਗਾ ਕੇ ਨਈ, ਆਹ ਚੀਜ਼ ਸਾਡੇ ਲਈ ਫਾਇਦੇਮੰਦ ਹੈਗੀ ਹੈ, ਸਾਨੂੰ ਆਹ ਚੀਜ਼ ਕਰਨੀ ਚਾਈਦੀ ਹੈ। ਫਿਰ ਆਪਣੇ, ਆਪਣੇ ਆਪ ਹੀ ਔਹ ਸ਼ਾਇਦ, ਉਹਨਾਂ ਨੂੰ ਆਇਆ ਕਿ ਨਈ, ਆਪਾਂ ਗੇਮ ਅੰਦਰ, ਕਮਰੇ ਚ ਬਹਿ ਕੇ ਨਈ ਖੇਡਣੀ, ਆਪਾਂ ਚਲੋ ਬਾਹਰ ਚੱਲ ਕੇ, ਖੁੱਲੀ ਹਵਾ ਚ ਆਪਾਂ ਖੇਡਾਂਗੇ, ਕਰਾਂਗੇ। ਅਹ ਮਜ਼ਾ ਆਏਗਾ।
ਹੂੰ, ਸਈ ਗੱਲ ਹੈ, ਸਈ ਗੱਲ ਹੈ। ਅੱਜ ਕੱਲ੍ਹ ਬੱਚਿਆਂ ਦਾ ਹੀ ਟਾਈਮ ਹੈ। ਅੱਜ ਕੱਲ ਮਾਂ ਪਿਓ ਨੇ ਬੱਚਿਆਂ ਦਾ ਹੀ ਸੋਚ ਸਮਝ ਕੇ ਹੀ ਚੱਲਣਾ ਪੈਂਦਾ ਏ, ਕਿਉਂ? ਕਿਉਂਕਿ ਬੱਚੇ ਅੱਜ ਕੱਲ ਇਏਦਾਂ ਇਏਦਾਂ ਦੇ ਐਡਵਾਂਸ ਹੋ ਗਏ ਨਾ, ਕਿ ਉਹ ਸਭ ਕੁਛ ਬੱਚਿਆਂ ਦੀ ਖਵਾਹਿਸ਼ਾਂ ਨਾਲ ਹੀ ਪੂਰੀ ਹੋਈ ਜਾ ਰਹੀ ਹੁਣ ਤਾਂ, ਸਾਰੀ ਚੀਜ਼ਾਂ। ਪਹਿਲੇ ਦੇ ਕਿਦਾਂ ਏ? ਬੱਚਿਆਂ ਨੂੰ ਜਿੰਨਾ ਕੁ ਚੀਜ਼ ਮਿਲੀ, ਓਨਨਾ ਕੁ ਸਾ ਸਾਰ ਲੈਂਦੇ ਸੀ। ਹੁਣ ਦਾ ਆਪ ਦੇ ਬਚੇ ਕਲ੍ਹ ਨਾ ਇੰਨੀ ਹੋ ਕੇ ਵੀ ਏ ਨਾ, ਇੰਨਾ ਸਾਰਾ ਕੁਛ ਦੇ ਕਰਕੇ ਵੀ, ਇਹਨਾਂ ਦੇ ਸਾਰੇ ਡਰੀਮਸ ਪੂਰੇ ਕਰਕੇ ਵੀ ਉਹ ਚੀਜ਼ਾਂ ਉਹਨਾਂ ਨੂੰ ਘੱਟ ਲੱਗਦੀ ਏ। ਤੋਂ ਵੀ ਦੂਜਿਆ ਬੱਚਿਆਂ ਨੂੰ ਦੇ ਕੇ ਖੇਲਦੇ। ਹਾਂ ਦੂਜੇ ਬੱਚਿਆਂ ਨੂੰ ਵੀ ਦੇਖ ਕੇ ਕਹਿੰਦੇ ਨੇ ਕਿ ਹਾਂ ਮੈਨੂੰ ਆਹ ਚੀਜ਼ ਚਾਹੀਦੀ ਏ। ਆਹ ਚੀਜ਼ ਰੀਸ ਕਰ, ਆਪਣੀ ਚੀਜ਼ ਆਪਣੇ ਕੋਲ ਹੋਵੇ ਤੋਂ ਵੀ ਦੇਖਾ ਗਾ ਬੱਚਾ, ਕਿ ਉਹਦੀ ਹੀ ਚੀਜ਼ ਮੈਨੂੰ
ਹੂੰ। ਹੂੰ, ਉਹੀ ਦੇਖਾ ਦਿਖਾਈ ਕਰੀ ਜਾਂਦੇ ਨੇ।
ਹੂੰ। ਏਹ ਚੀਜ਼ਾਂ ਦੱਸੋ? ਤੁਸੀਂ ਖਾਣ ਪੀਣ ਦਾ ਹੀ ਦੱਸੋ ਬੱਚਿਆਂ ਦੇ ਲਈ? ਹਾਂਜੀ।
ਸਾਨੂੰ ਹੀ ਦੱਸ ਸਾਨੂੰ ਈ ਉਹਨਾਂ ਨੂੰ ਦੱਸਣਾ ਪਏਗਾ, ਜਿੰਨਾ ਆਪਾਂ ਉਹਨਾਂ ਨੂੰ ਦੱਸਾਂਗੇ, ਉਹ ਚੀਜ਼ ਉਹ ਮੰਨਣਗੇ। ਔਰ ਉਹਨਾਂ ਦੇ ਨਾਲ ਲੱਗਣਾ ਪਏਗਾ। ਤਾਂ ਹੀ ਉਹਨਾਂ ਨੂੰ ਸਮਝ ਆਏਗਾ।
ਹੂੰ, ਨਾ ਅੱਜ ਕੱਲ ਦਾ ਦੇਖੋ ਹੈਗਾ ਨਾ। ਕਿ ਅੱਜ ਕੱਲ ਮਤਲਬ ਬੱਚਿਆਂ ਨੂੰ ਸਮਝਾਣਾ ਚਲੋ ਠੀਕ ਐ, ਆਪਣੇ ਬੱਚੇ ਹੁੰਦਾ ਕਦੇ ਬੱਚੇ ਸਮਝ ਸਮਝ ਵੀ ਆਂਦੇ ਹੁਣ ਆਹ ਟਾਈਮ ਵੀ ਬੱਚੇ ਛੋਟੇ ਹੈਗੇ ਸਮਝ ਵੀ ਜਾਣਾ ਜੇ ਜਿੱਦਾਂ ਵੱ ਡੇ ਹੁੰਦੇ ਜਾਈ ਗਏ ਉਹ ਨੀ ਆਪਣੇ ਹੀ ਕਿਉਂਕਿ ਅੱਜ ਕੱਲ ਮੈਂ ਅੱਜ ਕੱਲ੍ਹ ਦੇ ਬੱਚਿਆਂ ਦਾ ਹੀ ਟਾਈਮ ਆਪਣਾ ਟਾਈਮ ਲੰਘਿਆ ਹੁਣ ਆਪਾਂ ਜਿੱਦਾਂ ਨਾਈਨਟੀ ਤੇ ਨੱਬੇ ਦੇ ਹੈਗੇ ਸੀ ਹਨਾ ਉਹ ਪੁੱਛ ਕੇ ਲੈਂਦੇ ਸੀ ਸਾਰਾ ਕੁਛ ਆਪਣੇ ਸਾਰਾ ਪਰ ਜੇ ਬੱਚੇ ਨਹੀਂ ਸਮਝ ਸਕਦੇ ਇਹਨਾਂ ਦਾ ਜੋ ਇਹ ਦਾ ਜ਼ਮਾਨਾ ਬੜਾ ਖ਼ਰਾਬ ਐ ਇਹਨਾਂ ਦੇ ਵਾਸਤੇ ਤਾਂ ਲਈ ਪਰ ਆਪਾਂ ਆਪਣੇ ਪਿਛਲਾ ਜ਼ਮਾਨਾ ਆਪਾਂ ਯੂ ਮਤਲਬ ਵੀ ਯਾਦ ਕਰਦੇ ਆ ਸਾਰੇ ਹਨਾ ਕਿੰਨੀ ਰੌਣਕ ਸੀ ਕਿੰਨੇ ਮਿਲ ਕੇ ਰਹਿੰਦੇ ਸੀ ਆਪਾਂ ਸਾਰੇ ਇਕਠੇ ਪ੍ਰੀਤ ਬੱਚੇ ਹੁਣ ਓ ਪਿਆਰ ਹੀ ਨੀ ਰਿਹਾ।
ਜੋ ਸਾਡਾ ਟਾਈਮ ਸੀ। ਉਹਦੀ ਕੋਈ ਰੀਸ ਨਹੀਂ ਐ
ਇਹ ਨਹੀਂ
ਇਹਨਾਂ ਦੇ ਟਾਈਮ ਦੇ ਵਿੱਚ ਦੇਖਾ ਦੇ ਖੀ ਬਹੁਤ ਸਮਝਦੇ ਨਹੀਂ ਥੋੜੇ ਜਿੱਦੀ ਵੀ ਹੈਗੇ ਨੇ ਔਰ ਇਹਦਾਂ ਇਹਨਾਂ ਨੂੰ ਇਹਨਾਂ ਉਹਦੇ ਸਾਹਮਣੇ ਇੰਨੀ ਸਾਰੀ ਚੀਜ਼ਾਂ ਸਾਹਮਣੇ ਓਪਸ਼ਨਜ ਹੈਗੀਆਂ ਨੇ ਉਹਦੇ ਕਰਕੇ ਕਿ ਓ ਹੋਰ ਜ਼ਿਆਦਾ ਜਿੱਦਾਂ ਕਰਦੇ ਨੇ
ਹੂੰ, ਸਹੀ ਗੱਲ ਐ ਚਲੋ ਕੋਈ ਨੀ ਸਹੀ ਗੱਲ ਐ ਆਪਾਂ ਨੂੰ ਇਹ ਸਭ ਕੁਛ ਦੇਖ ਦੇਖਣਾ ਪਏਗਾ ਚਲੋ ਠੀਕ ਐ ਜੀ ਕਰਦਿਆਂ ਫਿਰ ਰੋਟੀ ਖਾਣ ਦਾ ਟਾਈਮ ਹੋ ਸਾਡਾ ਅਸੀਂ ਤਾਂ ਬਾਹਰ ਘੁੰਮ ਕੇ ਅਸੀਂ ਹੁਣ ਜਾ ਕੇ ਦੇਖਦੇ ਆ, ਰੋਟੀ ਵੀਟੀ ਖਾ ਲੈਣੇ ਆ
ਅੱਛਾ-ਅੱਛਾ, ਅੱਛਾ ਠੀਕ ਐ ਲ, ਓਕੇ ਚਲ ਹਾਂਜੀ-ਹਾਂਜੀ ਚਲੋ ਸਤਿ ਸ਼੍ਰੀ ਅਕਾਲ ਹਾਂਜੀ-ਹਾਂਜੀ, ਸਤਿ ਸ੍ਰੀ ਅਕਾਲ